ਹੂ।
ਹੈਲੋ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
ਹੋਰ ਠੀਕ ਹੋ।
ਹਾਂਜੀ ਹਾਂ ਤੁਸੀਂ ਦੱਸੋ।
ਵਧੀਆ ਵਧੀਆ ਕੀ ਕਰੀ ਜਾਂਦੇ।
ਬਸ ਕੁਛ ਨੀ ਬੇਲੇ।
ਅੱਛਾ ਰੋਟੀ ਰੂਟੀ ਖਾ ਲਈ। ਘਰੇ ਠੀਕ ਨੇ ਸਾਰੇ।
ਹਾਂਜੀ ਹਾਂ ਸਾਰੇ ਵਧੀਆ।
ਅੱਛਾ ਅੱਛਾ ਰੋਟੀ ਖਾ ਲਈ ਤੁਸੀਂ।
ਹਾਂਜੀ ਖਾ ਲਈ ਤੁਸੀਂ ਖਾ ਲਈ।
ਹਾਂਜੀ ਹਾਂਜੀ ਬਸ ਹੁਣੇ ਖਾ ਕੇ ਹਟੇ ਸੀ ਮੈਂ ਤਾਂ ਇਹ ਗ ਸੋਚਰੀ ਸੀ ਕਿ ਮ। ਤੁਹਾਡੇ ਨਾਲ ਵਾਤਾਵਰਨ ਦੀ ਸਵਾਲ ਬਾਰੇ ਡਿਸਕਸ ਕਰ ਲੈਂਦੀ ਹਾਂ। ਥੋੜਾ ਜਿਹਾ ਪਤਾ ਲੱਗਜੂਗਾ।
ਥੋੜਾ ਹੋਲੀ ਬੋਲੋ।
ਹਾਂਜੀ ਹਾਂਜੀ। ਮੈਂ ਤਾਂ ਹੋਲੀ ਹੀ ਬੋਲ ਰਹੀ ਹਾਂ। ਹਾਂਜੀ ਜਿਵੇਂ ਕਿ ਅਸੀਂ ਵਾਤਾਵਰਨ ਦੀ ਸੰਭਾਲ ਬਾਰੇ ਗੱਲ ਕਰਾਂਗੇ ਹਨਾ। ਤੁਹਾਡੇ ਅਨੁਸਾਰ ਵਾਤਾਵਰਨ ਦੀ ਰੱਖਿਆ ਕਿਉਂ ਜ਼ਰੂਰੀ ਹੈ?
ਵਾਤਾਵਾਨ ਸਾਡੇ ਜੀਵਨ ਦਾ ਅਧਾਰ ਐ। ਸਵਾ ਅਹ ਸਾਫ਼ ਹਵਾ, ਪਾਣੀ, ਕੁਦਰਤ ਸਰੋਤਾਂ ਤੋਂ ਬਿਨਾਂ ਜੀਵਨ ਸੰਭਵ ਈਨੀ ਐ। ਇਸ ਲਈ ਸਾਨੂੰ ਵਾਤਾਵਰਨ ਦੀ ਰੱਖਿਆ ਕਰਨੀ ਚਾਈਦੀ ਐ, ਸੰਭਾਲ ਕਰਨੀ ਚਾਈਦੀ ਐ ਤਾਂ ਜੋ ਆਪਾ ਸਹੀ ਜੀਵਨ ਜੀ ਸਕੀਏ।
ਹਾਂਜੀ-ਹਾਂਜੀ ਬਿਲਕੁਲ ਬਿਲਕੁਲ ਠੀਕ ਪਰ ਅੱਜ-ਕੱਲ੍ਹ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਇਸਦਾ ਕੀ ਕਾਰਨ ਐ?
ਮੇਰੇ ਵਿਚਾਰ ਅਨੁਸਾਰ ਵਾਹਨਾਂ ਦਾ ਧੂੰਆਂ, ਫੈਕਟਰੀਆਂ ਦਾ ਪ੍ਰਦੂਸ਼ਣ ਰ ਖਾਂ ਦੀ ਕਟਾਈ ਇਸਦੇ ਮੁੱਖ ਕਾਰਨ ਆ ਇਹ ਕਿਉਂਕਿ ਅੱਜ-ਕੱਲ੍ਹ ਹਰ ਬੰਦੇ ਕੋਲ ਗੱਡੀ ਆ। ਜਿੱਥੇ ਬੰਦੇ ਨੇ ਮੋਟਰਸਾਈਕਲ ਲੈ ਕੇ ਜਾਣਾ ਉੱਥੇ ਬੰਦਾ ਗੱਡੀ ਲੈ ਕੇ ਜਾ ਰਿਆ ਤਾਂ ਉਹ ਚੀਜ਼ ਨਾਲ ਪੋਲਿਊਸ਼ਨ ਜ਼ਿਆਦਾ ਹੋ ਰਿਆ ਅਮ ਜਿੱਥੇ ਇੱਕ ਬੰਦੇ ਨੇ ਤਿੰਨ ਜਣਿਆਂ ਨਾਲ ਚਲੇ ਜਾਣਾ ਤੇ ਇੱਕ ਉਹ ਤਿੰਨ ਬੰਦੇ ਅਲੱਗ-ਅਲੱਗ ਵਾਹਨ ਤੇ ਜਾ ਰੇ ਨੇ ਤਾਂ ਕਰ ਕੇ ਪ੍ਰਦੂਸ਼ਣ ਜ਼ਿਆਦਾ ਹੋ ਰਿਹਾ ਉੱਪਰੋਂ ਫੈਕਟਰੀਆਂ ਬਹੁਤ ਜ਼ਿਆਦਾ ਬਣ ਰੀਆਂ ਨੇ ਜਿਨਾਂ ਨਾ ਮੋਸਟਲੀ ਪ੍ਰਦੂਸ਼ਣ ਹੈ ਗੰਦਾ। ਗੰਦੀਆਂ ਚੀਜ਼ਾਂ ਮਤਲਬ ਹੁਣ ਜਿਵੇਂ ਦਾਰੂ ਦੀਆਂ ਫੈਕਟਰੀਆਂ ਹੁੰਦੀਆਂ ਨੇ ਤੇ ਉਹਨਾਂ ਦਾ ਸਾਰ ਜੋ ਵੀ ਗੰਦਗੀ ਹੁੰਦੀ ਆ ਉਹ ਸਾਰੀ ਪਾਣੀ ਵੀ ਚਲੀ ਜਾਂਦੀ ਆ। ਉਸ ਨਾਲ ਪਾਣੀ ਪ੍ਰਦੂਸ਼ਣ ਹੋਣ ਲੱਗ ਜਾਂਦਾ ਨੁਇਸ ਪਲੂ ਪਲੂਸ ਜ਼ਿਆਦਾ ਹੁੰਦਾ ਫੈਕਟਰੀਆਂ ਕਰਕੇ। ਹੁਣ ਉਹ ਤੋਂ ਬਾਅਦ ਫਿਰ ਅ ਮਨੁੱਖ ਜਾਂਦਾ ਦਰਖਤ ਨੀ ਰਹਿਣ ਦਿੰਦਾ। ਸਾਰੇ ਦਰਖਤ ਕੱਟ ਕੇ ਘਰ ਪਾਏ ਹੋਏ ਨੇ ਕਿਤੇ ਫੈਕਟਰੀਆਂ ਸ਼ੁਰੂ ਕਰਤੀਆਂ ਕਿਤੇ ਪਲਾਟਫਾਰਮ। ਇਹ ਚੀਜ਼ਾਂ ਜ਼ਿਆਦਾ ਹੋ ਰੀ ਆਂ ਨੇ ਤਾਂ ਕਰਕੇ ਹੁਣ ਫਿਰ ਇਹ ਚੀਜ਼ ਜ਼ਿਆਦਾ ਵੱਧ ਰੀ ਐ ਪ੍ਰਦੂਸ਼ਣ ਨਾਲ।
ਹਾਂਜੀ-ਹਾਂਜੀ-ਹਾਂਜੀ ਰੁੱਖਾਂ ਦੀ ਕਟਾਈ ਨਾਲ ਵੀ ਹਨਾ ਮੌਸਮ ਵਿੱਚ ਬਦਲਾਅ ਨੀ ਆ ਰਿਆ ਹੈਗਾ। ਤੇ ਗਰਮੀ ਲਗਾਤਾਰ ਵੱਧ ਰਹੀ ਐ। ਗਰਮੀ ਦਾ ਵੱਧਣ ਦਾ ਕਾਰਨ ਈ ਸਾਰਿਆਂ ਨਾਲੋਂ ਵੱਧ ਮਤਲਬ ਰੁੱਖਾਂ ਦੀ ਕਟਾਈ ਐ ਰੁੱਖ ਜੇ ਰੁੱਖ ਹੋਣਗੇ ਤਾਂ ਹੀ ਆਪਾਂ ਨੂੰ ਹਵਾ ਮਿਲੂਗੀ। ਗੀ ਨਾ ਤੇ ਆਕਸੀਜਨ ਮਿਲੂਗਾ। ਹੁਣ ਚਾਰੇ ਪਾਸੇ ਰੁੱਖ ਤਾਂ ਹੈ ਨੀ, ਗਰਮੀ ਵੱਧ ਰੀਆ ਲਗਾਤਾਰ ਏਸੀ ਵਗੈਰਾ ਦਾ ਯੂਜ ਕਰ ਰੇ ਨੇ ਲੋਕੀ ਹਨਾ ਉਹਦੀ ਗਰਮਾਇਸ਼ ਹੋ ਜਾਂਦੀ ਐ। ਇਸੇ ਕਰਕੇ ਜਿਹੜਾ ਆਪਣਾ ਗਲੋਬਲ ਵਾਰਮਿੰਗ ਆ ਹਨਾ ਮੌਸਮ ਤਬਦੀ ਲੀਆਂ ਵਰਗੀਆਂ ਸਮੱਸਿਆਵਾਂ ਆਪਾਂ ਨੂੰ ਵੱਧ ਰੀਆਂ ਨੇ। ਤੇ ਕੀ ਤੁਹਾਨੂੰ ਲੱਗਦਾ ਐ ਕਿ ਪਲਾਸਟਿਕ ਦਾ ਜ਼ਿਆਦਾ ਇਸਤੇਮਾਲ ਵੀ ਵਾਤਾਵਰਨ ਲਈ ਨੁਕਸਾਨਦਾਇਕ ਐ?
ਜੀ ਹਾਂ ਪਲਾਸਟਿਕ ਆਸਾਨੀ ਨਾਲ ਨਸ਼ਟ ਨੀ ਹੁੰਦੀ ਮਤਲਬ ਹੁਣ ਜਿਵੇਂ ਵੈਸੇ ਔਰ ਦੂਸਰੇ ਕੱਪੜਾ ਹੁੰਦਾ ਜਾਂ ਕੋਈ ਔਰਗੈਨਿਕ ਕਾਗਜ਼ ਹੁੰਦਾ ਔਨ ਧਰਤੀ ਵਿੱਚ ਜਾ ਕੇ ਨਾਅ ਨਸ਼ਟ ਹੋ ਜਾਂਦਾ ਮਤਲਬ ਉਹ ਮਿੱਟੀ ਬਣ ਜਾਂਦਾ ਪਰ ਪਲਾਸਟਿਕ ਬਹੁਤ ਟਾਈਮ ਤੱਕ ਪਲਾਸਟਿਕ ਹੀ ਰਹਿੰਦੀ ਆ ਜਿਸ ਨਾਲ ਮਿੱਟੀ ਨੂੰ, ਪਾਣੀ ਨੂੰ, ਧਰਤੀ ਨੂੰ ਤਿੰਨ ਚੀਜ਼ਾਂ ਨੂੰ ਖ਼ਤਰਾ ਏ ਮਤਲਬ ਜਿਆਦਾਤਰ ਇਨਸਾਨ ਨੂੰ ਵੀ ਇਹ ਚੀਜ਼ਾਂ ਨਾਲ ਖ਼ਤਰਾ ਜਾਨਵਰਾਂ ਲਈ
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਸਈ ਕਿਹਾ ਤੁ, ਤੇ ਫਿਰ ਸਾਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਕੀ ਕਰਨਾ ਚਾਈਦਾ?
ਸਾਨੂੰ ਕੱਪੜੇ ਜਾਂ ਕਾਗਜ਼ ਦੇ ਥੈਲੇ ਵਰਤਣੇ ਚਾਈਦੇ ਨੇ ਹੁਣ ਜਿਵੇਂ ਆਪਾਂ ਮਾਰਕੀਟ ਜਾਂਦੇ ਆ ਉਤ ਸਾਨੂੰ ਪੋਲੀਥੀਨ ਦਿੰਦੇ ਨੇ ਉਹ ਤੇ ਉਹ ਪੋਲੀਥੀਨ ਆਪਾਂ ਘਰੇ ਆ ਕੇ ਸੁੱਟ ਦੀਨੇ ਆ ਤੇ ਉਹ ਮੋਸਟਲੀ ਜਿਆਦਾਤਰ ਪੋਲਿਊਸ਼ਨ ਦਾ ਈ ਕਾਰਨ ਬਣਦੇ ਨੇ ਉਹ ਪੋਲੀਥੀਨ ਨਾ ਆਪਣੇ ਕੰਮ ਆਂਦੇ। ਨਾ ਕਿਸੇ ਹੋਰ ਦੇ ਕੰਮ ਆਦੇ ਤੇ ਹੁਣ ਜਿਵੇਂ ਅੱਜ ਕੱਲ ਤਾਂ ਬਹੁਤ ਸਾਰੀਆਂ ਸ਼ੋਪਸ ਨੇ ਜਿਸ ਕਰਤਾ ਵੀ ਕੋਈ ਪੋਲੀਥੀਨ ਦਿੰਦੇ ਨੀ ਹੈਗੇ ਸਰਕਾਰ ਵੱਲੋਂ ਈ ਹੋ ਗਿਆ ਤੇ ਜੇ ਉਹ ਕਾਗਜ਼ ਜਾਂ ਕੱ ਕੱਪੜੇ ਥੈਲੇ ਲੈ ਕੇ ਜਾਣਗੇ ਤਾਂ ਉਹ ਉਹਨੂੰ ਅਪ ਰੀਯੂਜ ਕਰ ਸਕਦੇ ਨੇ। ਹੁਣ ਕੱਪੜੇ ਦਾ ਥੈਲਾ ਧੋਤਾ ਜਾ ਸਕਦਾ ਹੈ ਠੀਕ ਆ ਇੱਕ ਵਾਰ ਵਰਤੀ ਜਾਣ ਵਾਲੀ ਪਲਾਸਟਿਕ ਤੋਂ ਬਚਣਾ ਚਾਈਦਾ ਐ।
ਰੁੱਖ ਲਗਾਉਣ ਨਾਲ ਵਾਤਾਵਰਨ ਤੇ ਕੀ ਪ੍ਰਭਾਵ ਪੈਂਦਾ ਹੈ?
ਰੁੱਖ ਸਾਨੂੰ ਆਕਸੀਜਨ ਆਕਸੀਜਨ ਦਿੰਦੇ ਨੇ ਤੁਹਾਨੂੰ ਵੀ ਪਤਾ ਹੁਣ ਜੇ ਆਪਾਂ ਨੂੰ ਆਕਸੀਜਨ ਮਿਲੇਗਾ। ਤਾਂ ਹੀ ਆਪਾਂ ਅ ਜੀਵਤਰਹਾਂ ਹਵਾ ਨੂੰ ਸਾਫ਼ ਕਰਦੇ ਨੇ ਤਾਪਮਾਨ ਨੂੰ ਸੰਤੁਲਤ ਰੱਖਦੇ ਨੇ ਹੁਣ ਜਿਵੇਂ ਜੇ ਰੁੱਖ ਘੱਟ ਰਹੇ ਨੇ ਤਾਂ ਕਰਕੇ ਗਰਮੀ ਦਾ ਤਾਪਮਾਨ ਜ਼ਿਆਦਾ ਵੱਧ ਰਿਹਾ ਹੈ ਜੇ ਰੁੱਖ ਰੂਪ ਵਿੱਚ ਹੋਣਗੇ ਤਾਂ ਗਰਮੀ ਘੱਟ ਲੱਗੇਗੀ
ਸਹੀ ਹੈ
ਹਾਂਜੀ
ਤਾਈ ਆਪਾਂ ਨੂੰ ਰੁੱਖ ਲਗਾਣੇ ਬਹੁਤ ਜ਼ਰੂਰੀ ਨੇ ਰੁੱਖ ਰਾਹੀਂ ਆਪਾਂ ਨੂੰ ਆਕਸੀਜਨ ਮਿਲਦੀ ਆ ਤੇ, ਆਪਾਂ ਨੂੰ ਖਾਣ- ਪੀਣ ਲਈ ਵੀ ਇਹ ਬਹੁਤ ਮਤਲਬ ਵਧੀਆ ਨੇ ਫਰੂਟ ਦਿੰਦੇ ਨੇ ਆਪਾਂ ਨੂੰ ਜਿਵੇਂ ਸੇਬ ਹੋ ਗਏ ਕੇਲੇ ਕੇਲੇ ਹੋ ਗਏ ਹਨਾ ਅਮਰੂਦ ਹੋ ਗਏ
ਹੀ ਰੁੱਖਾਂ ਤੋਂ ਮਿਲ ਰਿਆ ਆਪਾਂ ਨੂੰ।
ਹਾਂਜੀ-ਹਾਂਜੀ ਮੈਂ ਸੁਣਿਆ ਕਿ ਪਾਣੀ ਦੀ ਬੱਚਤ ਵੀ ਵਾਤਾਵਰਨ ਦਾ ਵੀ ਸੰਭਾਲ ਦਾ ਹਿੱਸਾ ਆ ਹਨਾ।
ਹਾਂਜੀ ਪਾਣੀ ਬਿਨਾ ਸੰ ਜੀਵਨ ਸੰਭਵ ਈ ਨੀ ਐ। ਹੁਣ ਪੋਲਿਊਸ਼ਨ ਪੰਜ ਤਰ੍ਹਾਂ ਦੇ ਹੁੰਦੇ ਨੇ। ਹਵਾ ਪੋਲਿਊਸ਼ਨ, ਪਾਣੀ ਪੋਲਿਊਸ਼ਨ, ਨੋਇਸ ਪੋਲਊਸ਼ਨ ਤੇ ਧਰਤੀ ਪਲਿਊਸ਼ਨਣ ਜਲਵਾਯੂ ਪਲੂਸ਼ਨਣ ਇਹ ਚੀਜ਼ਾਂ ਹੁੰਦੀਆਂ ਨੇ ਪੋਲਿਊਸ਼ਨ ਚ ਤੇ ਉਹਨਾਂ ਚ ਇੱਕ ਇੱਕ ਪੋਲਿਊਸ਼ਨ ਪਾਣੀ ਦਾ ਵੀ ਆ ਪਾਣੀ ਬਿਨਾਂ ਆਪਾਂ ਨੂੰ ਜ਼ਿੰਦਗੀ ਨੀ ਹੈਗੀ ਇਸ ਲਈ ਸਾਨੂੰ ਇਸਦੀ ਫਿਲਜ਼ੂਲ ਖਪਤ ਕਰਨੀ ਨੀ ਚਾਹੀਦੀ
ਹਾਂਜੀ ਹਾਂਜੀ
ਪ੍ਰਦੂਸ਼ਣ ਵੀ ਘੱਟਦਾ ਅਗਰ ਆਪਾਂ ਬਿਜਲੀ ਦੀ ਬੱਚਤ ਘੱਟ ਕਰਾਂਗੇ ਹੈ ਨਾ ਉਹਦੇ ਨਾਲ ਪ੍ਰਦੂਸ਼ਣ ਵੀ ਘਟੂਗਾ ਆਪਣਾ
ਹਾਂਜੀ ਹਾਂ
ਅੱਜ ਕੱਲ ਲੋਕ ਵੱਧ ਤੋਂ ਵੱਧ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਹਨ ਕੀ ਇਸ ਦਾ ਕੋਈ ਵਿਕਲਪ ਹੈ?
ਕਿੱਥੇ, ਵੰਝ ਗਏ ਤੁਸੀਂ?
ਅੱਜ ਕੱਲ ਲੋਕ ਵੱਧ ਤੋਂ ਵੱਧ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਹਨ ਕਿ ਇਸਦਾ ਕੋਈ ਵਿਕਲਪ ਹੈ?
ਹਾਂ ਸਾਨੂੰ ਜਨਤਕ ਆਵਾਜਾਈ ਸਾਈਕਲ ਜਾਂ ਪੈਦਲ ਚੱਲਣ ਤੋਂ ਤਰਜੀਹ ਦੇਣੀ ਚਾਹੀਦੀ ਹੈ ਇਸ ਨਾਲ ਹਵਾ ਦਾ ਪੋਲਿਊਸ਼ਨ ਘੱਟ ਹੋਵੇਗਾ
ਓਕੇ ਪ੍ਰਦੂਸ਼ਣ ਵੀ, ਘੱਟ ਹੋਊਗਾ ਅਗਰ ਆਪ ਆਪਾਂ, ਆਵਾਜਾਈ ਦੇ ਸਾਧਨ ਹੋ ਗਏ ਹਨਾ, ਇਹ ਇਹਨਾਂ- ਇਹਨਾਂ ਦਾ ਕੰਮ ਘੱਟ ਕਰਾਂਗੇ, ਤੇ ਸਾਈਕਲ ਤੇ ਜਾਣਾ ਆਪਣੀ ਸਿਹਤ ਦਾ ਵੀ ਇਹਦੇ ਨਾਲ ਬਹੁਤ ਫ਼ਰਕ ਪਊਗਾ, ਆਪਣੀ ਸ ਸਿਹਤ ਤੇ ਹਨਾ ਬਿਮਾਰੀਆਂ ਨੀ ਲੱਗਣਗੀਆਂ ਅਗਰ ਆਪਾਂ ਸਾਈਕਲ ਦਾ ਯੂਜ ਕਰਾਂਗੇ ਤੇ ਅ ਬਿਜਲੀ ਦਾ ਵੀ ਜਿਵੇਂ, ਹੁਣ ਆਪਾਂ ਏਸੀ ਵਗੈਰਾ ਲਗਾਉਦੇ ਹਾਂ ਹਨਾ ਜੇ ਇਹ ਚੀਜ਼ਾਂ ਵੀ ਘੱਟ ਕਰਾਂਗੇ ਤਾਂ ਗਰਮੀ ਦਾ ਵੀ ਤਾਪਮਾਨ ਬਹੁਤ ਘੱਟ ਰਹੇਗਾ ਕਿ, ਸਕੂਲਾਂ ਤੇ ਕਾਲਜਾਂ ਵਿੱਚ
ਬਿਜਲੀ ਦੀ ਵਰਤੋਂ ਕਰਾਂਗੇ ਤਾਂ ਆਪਾਂ ਨੂੰ ਬਿਜਲੀ ਦੀ ਬੱਚਤ ਹੋਵੇਗੀ ਉਸ ਚੀਜ਼ ਨਾਲ ਆਪਾਂ, ਹੋਰ ਵਧੀਆ ਜਗ੍ਹਾ ਤੇ ਲਗਾ ਸਕਦੇ ਹਾਂ। ਜੇਕਰ ਹੁਣ ਆਪਾਂ ਅੱਜ- ਕੱਲ੍ਹ ਇਸ ਦੀ ਇੱਕ ਦੀ ਥਾਂ ਤਿੰਨ ਤਿੰਨ ਲਾ ਰੱਖੇ ਨੇ, ਚਾਰ- ਚਾਰ ਲਾ ਰੱਖੇ ਨੇ। ਉਹ ਫੈਮਲੀ, ਇੱਕ ਚ ਵੀ ਅਡਜਸਟ ਹੋ ਸਕਦੀ ਹੈ।
ਹਾਂਜੀ।
ਤਾਂ ਉਹ ਬਿਜਲੀ ਆਪਣੇ ਕੋਲ ਖ ਬਚੇਗੀ, ਆਪਾਂ ਆਪਣੇ ਭਵਿੱਸ਼ ਵਿੱਚ, ਅੱਗੇ ਬੱਚਿਆਂ ਨੂੰ ਬਿਜਲੀ ਦੇ ਸਕਦੇ। ਤੇ ਨਹੀਂ, ਉਹ ਬ ਬਿਜਲੀ ਤੋਂ ਬਿਨਾਂ ਹੀ ਰਹਿਣਗੇ।
ਹਾਂਜੀ- ਹਾਂਜੀ, ਕੀ ਸਕੂਲਾਂ ਤੇ ਕਾਲਜਾਂ ਵਿੱਚ ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ?
ਜ਼ਰੂਰ ਬੱਚਿਆਂ ਦੇ ਨੌਜਵਾਨਾਂ ਨੂੰ ਹੀ ਵਾਤਾਵਰਨ ਦੀ ਮਹੱਤਤਾ ਬਾਰੇ ਸਿੱਖਿਆ ਦੇਣੀ ਚਾਹੀਦੀ ਐ। ਜੇਕਰ ਉਹ ਸਿੱਖਿਅਕ ਹੋਣਗੇ ਤਾਂ ਹੀ ਅੱਗੇ ਉਹ ਪੋਲਿਊਸ਼ਨ ਨੂੰ ਘੱਟ ਕਰ ਸਕਦੇ ਨੇ।
ਹਾਂਜੀ, ਹਾਂਜੀ। ਜੇ ਉਹ ਬੱਚਿਆਂ ਨੂੰ ਜਾਗਰੂਕ ਕਰਨਗੇ ਤਾਂ ਹੀ ਬੱਚੇ ਅੱਗੇ ਜਾ ਕੇ ਕਿ ਇਹਨਾਂ ਦੇ ਰੂਲ ਫੋਲੋ ਕਰਨਗੇ ਹਨਾ। ਉਹਨਾਂ ਨੂੰ ਪਤਾ ਲੱਗੂਗਾ ਤੇ ਉਹ ਐਵੇਂ ਹੀ ਆਪਣੇ ਵਾਤਾਵਰਨ ਦੀ ਸਾਂਭ ਸੰਭਾਲ ਹੋਊਗੀ। ਸਰਕਾਰ ਵੱਲੋਂ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਸਰਕਾਰ ਨੂੰ ਰੁੱਖ ਲਗਾਉਣੇ ਚਾਈਦੇ ਹਨ। ਰੁੱਖ ਲਗਾਉਣ ਦੀ ਮੁਹਿੰਮਾਂ ਤਿਆਰ ਕਰਨੀਆਂ ਚਾਹੀਦੀਆਂ। ਪੋਲਿਊਸ਼ਨ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਣੇ ਚ ਹੁਣ ਜਿਹੜੇ ਬੰਦੇ ਪੋਲਿਊਸ਼ਨ ਕਰ ਰਹੇ ਨੇ ਉਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਹੈਗਾ ਇੰਡੀਆ ਚ। ਜੇ ਓਨਾ ਨੂੰ ਏ ਚੀਜ਼ ਦਾ ਡਰ ਹੋਊਗਾ, ਤਾਂ ਉਹ ਪੋਲਿਊਸ਼ਨ ਕਰਨਗੇ ਹੀ ਨਹੀਂ, ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਸਹੀ ਹੈ, ਆਮ ਲੋਕ ਇਸ ਵਿੱਚ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਨੇ?
ਹਰ ਵਿਅਕਤੀ ਇੱਕ ਰੁੱਖ ਲਗਾ ਸਕਦਾ ਹੈ, ਜੇਕਰ ਇੱਕ ਵਿਅਕਤੀ ਇੱਕ ਰੁੱਖ ਲਗਾਏਗਾ ਤਾਂ ਦੁਨੀਆਂ ਚ ਦੇਖੋ ਕਿੰਨੇ, ਸਾਰੇ ਦਰਖਤ ਹੋ ਜਾਣਗੇ, ਜਿਸ ਨਾਲ ਆਪਾਂ ਨੂੰ ਆਕਸੀਜਨ ਮਿਲੇ। ਵਾਤਾਵਰਨ ਵਧੀਆ ਰਹੇਗਾ ਹੁਣ। ਪਾਣੀ ਤੇ ਬਿਜਲੀ ਦੀ ਬੱਚਤ ਕਰ ਸਕਦੇ ਨੇ। ਜੇ ਪਾਣੀ ਨੂੰ ਉਹ ਜ਼ਿਆਦਾ ਨਹੀਂ ਨਸ਼ਟ ਕਰਨਗੇ। ਬਿਜਲੀ ਦੀ ਸਹੀ ਵਰਤੋਂ ਕਰਨਗੇ। ਤਾਂ, ਆਪਣੇ ਕੋਲ ਦੋਨੋ ਚੀਜ਼ਾਂ ਸੁਰੱਖ ਸੁਰੱਖਸ਼ਿਅਤ ਨੇ ਆਪਣੇ ਆਲੇੇ ਦੁਆਲੇ ਸਫਾਈ ਰੱਖ ਸਕਦੇ ਨੇ।
ਹਾਂਜੀ, ਹਾਂਜੀ ਮੈਨੂੰ ਲੱਗਦਾ ਹੈ ਕਿ ਜੇਕਰ ਹਰ ਵਿਅਕਤੀ ਆਪਣੀ ਜਿੰਮੇਵਾਰੀ ਸਮਝੇ ਤਾਂ ਅਸੀਂ ਵਾਤਾਵਰਨ ਨੂੰ ਬਚਾ ਸਕਦੇ ਆ।
ਹੂੰ ਬਿਲਕੁਲ ਬਾ ਵਾਤਾਵਰਨ ਦੀ ਸੰਭਾਲ ਸਿਰਫ ਸਰਕਾਰ ਨਹੀਂ, ਸਗੋਂ ਹਰ ਨਾਗਰਿਕ ਦੀ ਜਿੰਮੇਵਾਰੀ ਆ ਜੇਕਰ ਇਕੱਲੀ ਕਾਰ ਵਾਤਾਵਰਨ ਸੰਭਾਲ ਕਰੇਗੀ ਤਾਂ ਵਾਤਾਵਰਨ ਦੀ ਸੰਭਾਲ ਨਹੀਂ ਹੋ ਸਕਦੀ। ਜੇਕਰ ਹਰ ਵਿਅਕਤੀ ਇਹ ਜਿੰਮੇਵਾਰੀ ਆਪਣੇ ਆਪ ਤੇ ਲਵੇਗਾ ਘੱਟ ਪੋਲਿਊਸ਼ਨ ਕਰੇਗਾ। ਵਾਤਾਵਰਨ ਸਾਫ਼ ਰੱਖੇਗਾ ਗੰਦਗੀ ਨਹੀਂ ਫੈਲਾਏਗਾ। ਤਾਂ, ਇਹ ਵਾਤਾਵਰਨ ਸਾਫ਼ ਕਰਨ ਵਿੱਚ ਸਹਿਯੋਗ ਦਿੱਤਾ ਜਾ ਸਕਦਾ ਹੈ।
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ ਤੁਸੀਂ ਸਹੀ ਕਿਹਾ। ਅਗਰ ਦੇਖੋ ਅਗਰ ਆਪਾਂ ਵਾਤਾਵਰਨ ਦੀ ਸਾਂਭ ਸੰਭਾਲ ਰੱਖਾਂਗੇ ਹਨਾ ਸਫ਼ਾਈ ਰੱਖਾਂਗੇ। ਹਰ ਪਾਸੇ ਧਿਆਨ ਰੱਖਾਂਗੇ। ਜਿਵੇਂ ਕੂੜਾ ਕਰਕਟ ਹੁੰਦਾ ਇਹਦੇ ਲਈ ਅਲੱਗ ਅਲੱਗ ਡਸਟ ਜਿਵੇਂ ਲਗਾਵਾਂਗੇ। ਜਿਵੇਂ ਗਰੀਨ ਹੁੰਦਾ ਤੇ ਰੈੱਡ ਡਸਟਬਿਨ ਹੁੰਦੇ ਨੇ ਹਨਾ ਇਹਨਾਂ ਦਾ ਯੂਜ ਕਰਾਂਗੇ। ਪਲਾਸਟ ਦੀ ਵਰਤੋਂ ਘੱਟ ਕਰਾਂਗੇ ਤਾਂ ਆਪਣਾ ਵਾਤਾਵਰਨ ਓਅਸਲੀ ਸਾਫ ਰਹੂਗਾ। ਆਪਾਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਰੁੱਖਾਂ ਤੋਂ ਦੇਖੋ ਆਪਾਂ ਨੂੰ ਖਾਣ ਲਈ ਵੀ ਮਿਲੂਗਾ। ਤੇ ਆਕਸੀਜਨ ਵੀ ਮਿਲੂਗੀ ਤੇ ਇਹਦੇ ਨਾਲ ਜਿਹੜੀ ਆਪਣੇ ਗਰਮੀ ਹੁੰਦੀ ਹੈ ਇਹ ਵੀ ਘਟੂਗੀ, ਬਿਜਲੀ ਦੀ ਖਪਤ ਵੀ ਘਟੂਗੀ। ਫਰਨੀਚਰ ਲਈ ਸਮਾਨ ਵੀ ਮਿਲੂਗਾ ਹਨਾ ਤੇ ਐਵੇਂ ਸਾਨੂੰ ਹਾਂਜੀ, ਹਾਂਜੀ ਵਾਤਾਵਰਨ ਦੀ ਸੰਭਾਲ ਰੱਖਣੀ ਚਾਹੀਦੀ ਹੈ। ਦੇਖੋ ਜੇ ਵਾਤਾਵਰਨ ਠੀਕ ਹਾਂਜੀ, ਹਾਂਜੀ ਇੱਕ-ਇੱਕ ਰੁੱਖ ਜ਼ਰੂਰੀ ਐ। ਹਰ ਇੱਕ ਪਾਸੇ ਜ਼ਰੂਰੀ ਹੈ। ਤੇ ਜਿਵੇਂ ਏਸੀ ਵਗੈਰਾ ਦਾ ਹੁੰਦਾ ਇਹਨਾਂ ਦਾ ਵੀ ਘੱਟ ਕਰਨਾ ਚਾਹੀਦਾ। ਦੇਖੋ ਅੱਜ ਕੱਲ ਤਾਂ ਇਹ ਏ ਸੀ ਆਮ ਹੀ ਹੋ ਗਏ। ਤੁਸੀਂ ਦੇਖ ਹੀ ਰਹੇ ਹੋ ਹਨਾ ਇਹਦੇ ਨਾਲ ਵੀ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਏ। ਕਿਉਂਕਿ, ਤੇ ਲੋਕਾਂ ਦੇ ਉੱਤੇ ਵੀ ਇਫੈਕਟ ਪੈਂਦਾ ਇਸ ਚੀਜ਼ ਦਾ ਉਹਨਾਂ ਦੇ ਗੋਡੇ ਦੁਖਣੇ ਸਟਾਰਟ ਹੋ ਜਾਦੇ ਨੇ।
ਹਾਂਜੀ, ਹਾਂ
ਹਾਂਜੀ, ਹਾਂ ਮੈਨੂੰ ਬਹੁਤ ਖੁਸ਼ੀ ਹੋਈ। ਹਨਾ ਤੁਹਾਡੇ ਨਾਲ ਗੱਲ ਕਰਕੇ ਆਓ ਆਪਾਂ ਸਾਰੇ ਮਿਲ ਕੇ ਆਪਣੇ ਵਾਤਾਵਰਨ ਦੀ ਰੱਖਿਆ ਕਰਨ ਦਾ ਸੰਕਲਪ ਲਈਏ ਹਨਾ। ਧੰਨਵਾਦ ਜੀ ਥੋਡਾ ਬਹੁਤ- ਬਹੁਤ -ਬਹੁਤ ਕੁਛ ਸਿੱਖ ਖਣ ਨੂੰ ਮਿਲਿਆ ਤੋਡੇ ਤੋਂ ਧੰਨਵਾਦ।
ਓਕੇ ਜੀ ਥੈਂਕ
ਵੈਲ ਵੈਲਕਮ।